ਹਾਂਜੀ, ਸਤਿ ਹਾਂਜੀ ਹੋਰ ਵੀ, ਠਾਕ ਜੀ,
ਹਾਂਜੀ ਵਧੀਆ ਜੀ, ਤੁਸੀਂ ਦੱਸੋ? ਕੀ ਕਰ ਰਹੇ ਹੋ ਜੀ।
ਬਸ ਕੁਛ ਨੀ ਬੈਠੇ ਸੀ ਜੀ ਮੋਰਨਿੰਗ ਸੈਰ ਕਰਕੇ ਥੱਕੀ ਦਾ ਹੁੰਦਾ। ਘਰ ਆ ਕੇ ਕੰਮ ਕਰ ਲਈਏ। ਦਾ ਫੇਰ ਬਸ ਪੈ ਜਾਈਦਾ ਹਾਂਜੀ ਬਸ ਬ ਸੁੱਤੇ ਉੱਠੇ ਨੇ ਹੁਣ ਉੱਠਣਗੇ ਦੱਸ।
ਗਰਮੀ ਮੈਂ ਤੇ ਜੀ ਨਾਸ਼ਤਾ ਕਰ ਲਿਆ।
ਚਲੋ ਵਧੀਆ ਜੀ, ਹਾਂਜੀ ਗਰਮੀ ਵੀ ਬਹੁਤ
ਗਰਮੀ ਕੱਲ ਹਾਂਜੀ ਕੱਲ ਬੜੀ ਗਰਮੀ ਸੀ
ਹਾਂਜੀ ਹਾਂਜੀ ਕੱਲ ਕਰਨ ਬਹੁਤ ਸੀ ਕਹਿੰਦੇ ਸੀਗੇ ਕੱਲ ਸਭ ਤੋਂ ਲੰਬਾ ਦਿਨ ਹੈ।
ਹਾਂਜੀ,
ਹੂੰ,
ਅੱਜ ਥੋੜ੍ਹਾ ਸਹੀ ਹੋਇਆ ਜੀ ਮੌਸਮ ਅੱਜ ਥੋੜ੍ਹਾ ਸਹੀ ਹੈ।
ਹਾਂਜੀ ਅੱਜ ਵੈਦਰ ਠੀਕ ਹੈ, ਅੱਜ ਥੋੜ੍ਹੀ ਅਹ ਲੱਗ ਨਹੀਂ ਰਿਹਾ ਕਿ ਚਲੋ ਏਸੀ ਬੰਦ ਹੈ ਪਤਾ ਨੀ ਚੱਲਦਾ ਵੀ ਏਸੀ ਬੰਦ ਪਿਆ।
ਹਾਂਜੀ, ਦੁਪਹਿਰੇ ਚੱਲਣਾ ਪੈਂਦਾ ਏ ਸੀ ਤੇ ਆਏ ਚਲੋ ਥੋੜ੍ਹਾ ਸਹੀ ਹੈਗਾ ਮੌਸਮ
ਹਾਂਜੀ-ਹਾਂਜੀ, ਗਰਮੀ ਵੀ ਕੀ ਕਰੇ ਜੀ ਅਸਲ ਗਲਤੀਆਂ ਸਾਡੇ ਇਨਸਾਨਾਂ ਦੀਆਂ ਹੀ ਹੈ। ਸਾਰੇ ਪੇੜ ਅਸੀਂ ਕੱਟ ਤੇ ਸਾਰਾ ਕੁਝ ਅਸੀਂ ਦੇਖੋ ਇੱਕ ਘਰ ਤਿੰਨ-ਤਿੰਨ, ਚਾਰ-ਚਾਰ, ਏਸੀ ਚੱਲਦੇ ਹੈ।
ਸਹੀ ਗੱਲ ਹੈ ਬਿਜਲੀ ਤੇ ਇੰਨਾ
ਬਿਲਕੁਲ ਜੀ ਬਿਲਕੁਲ ਬ ਬਿਜਲੀ ਕਹਿ ਲਓ ਹੋਰ ਕਹਿ ਲਓ, ਹੁਣ ਜਿਹੜੀ ਗਰਮਾਇਸ਼ ਫੈਲਦੀ ਵੀ ਹੁਣ ਇੱਕ ਘਰ ਤਿੰਨ ਏਸੀ ਹੈਗੇ, ਆ ਤਾਂ ਕਿੱਥੇ ਜਾ ਕੇ ਦੇਖੋ ਕਾਊਂਟ ਕਰੋ ਇੱਕ ਸ਼ਹਿਰ ਚ ਕਿੰਨੇ ਹੋ ਗਏ।
ਹਾਂਜੀ ਉਹੀ ਤੇ ਗੱਲ,
ਹਨਾ ਉਹ ਵੈਦਰ ਚੇਂਜ ਅੱਗੇ ਵੀ ਗਰਮੀਆਂ ਹੁੰਦੀਆਂ ਸੀ ਬਚਪਨ ਚ ਅਸੀਂ ਕਿੰਨੀਆਂ ਗਰਮੀਆਂ ਹੁੰਦੀਆਂ ਸੀ, ਅੱਗੇ ਕਿਹੜੇ ਕੋਈ ਏ ਸੀ ਚੱਲਦੇ ਸੀਗੇ।
ਸਹੀ ਗੱਲ ਹੈ ਜੀ ਪਹਿਲਾਂ ਤਾਂ ਛੱਤ ਤੇ ਫਰਾਟਾ ਲਾ ਕੇ ਬਹਿ ਜਾਂਦੇ ਸੀ।
ਹਾਂਜੀ-ਹਾਂਜੀ, ਕੋਈ ਮਹਿਸੂਸ ਨੀ ਹੁੰਦਾ ਸੀ, ਉੱਥੇ ਬਜ਼ੁਰਗ ਬਹਿਣਾ ਉੱਥੇ ਅਸੀਂ ਸਾਰਿਆਂ ਨੇ ਬਹਿਣਾ ਪੱਖੇ ਲਾ ਲਏ। ਕੁਛ ਚਲਾ ਲਿਆ ਹਵਾ ਨੀ ਚੱਲਣੀ ਤਾਂ ਬਜ਼ੁਰਗਾਂ ਨੇ ਕਹਿਣਾ ਚਲੋ ਜੀ ਬੋਲੋ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਹਵਾ ਚਲਾਓ ਗਾ ਬਚਪਨ ਚ ਇਹ ਚੀਜ਼ਾਂ ਹੁੰਦੀਆਂ ਸੀ। ਹੁਣ ਤਾਂ ਦੇਖਿਆ ਹੀ ਨਹੀਂ ਕਦੀ ਬੱਚੇ ਨੇ ਛਤ ਤੇ ਬਹਿ ਕੇ ਕਿ ਹਾਂ ਬਈ ਕਿਵੇਂ ਹਵਾ ਚ ਬੈਠੇ
ਹੂੰ ਉਹ ਹੋਆ ਨਾ ਜ਼ਮਾਨੇ ਦੇ ਹਿਸਾਬ ਨਾਲ ਬਦਲਣ ਜਾਂਦੇ ਨੇ ਬੱਚੇ।
ਬਿਲਕੁਲ ਜੀ ਬਿਲਕੁਲ ਹੁਣ ਤਾ ਬੱਚੇ ਬਹੁਤ ਸੋ ਲੈਣ ਜੀ ਗਰਮੀ ਚ ਨਿਕਲਦੇ ਹੀ ਨਹੀਂ ਬਾਹਰ
ਉਹੀ ਤੇ ਬਿਨਾਂ ਏਸੀ ਤੋਂ ਬੱਚੇ ਰਹਿ ਨੀ ਸਕਦੇ।
ਨਾ ਜੀ ਨਾ ਗਰਮੀ ਵੀ ਬੜੀ ਤਿੱਖੀ ਹੈ ਵੀਰ ਜੀ। ਗਰਮੀ ਪੈਂਦੀ ਦੀ ਬਹੁਤ ਪਈ ਹੈ ਬੱਚੇ ਕੀ ਕਰਨ ਬੱਚੇ ਸਕੂਲੋਂ ਆਉਂਦੇ ਆ ਚਲੋ ਹੁਣ ਤਾਂ ਹੋਲੀਡੇ ਆ ਹਨਾ। ਸਕੂਲ ਜਾਣਗੇ ਟਿਊਸ਼ਨ ਜਾਣਗੇ ਉੱਥੇ ਆ ਔਖੇ ਹੋ ਜਾਂਦੇ ਆ ਟਿਊਸ਼ਨ ਆਉਂਦੇ ਹੁੰਦੇ ਇੰਨੇ ਲਾਲ ਪੁਰਖ ਹੋਏ ਹੁੰਦੇ ਆ ਗਰਮੀ ਨਾਲ ਉਹ ਆ ਠੰਡਾ ਪਾਣੀ ਪੀ ਲੈਂਦੇ ਆ। ਫੇਰ ਏਸੀ ਥੱਲੇ ਬਹਿ ਜਾਣਗੇ। ਉਹ ਹੋਰ ਗਰਮ ਸਰਦ
ਹਾਂ ਉਹੀ ਤਾਂ ਫੇਰ ਬਿਮਾਰ ਹੋ ਜਾਂਦੇ ਨੇ ਬੱਚੇ।
ਗਰਮੀ ਵੀ ਇਵੇਂ ਆਉਣਾ ਸੀ ਵੀ ਜ ਕਿਚਨ ਚ ਨਿਕਲ ਜਾਂਦੇ ਸੀ। ਅਸੀਂ ਕਮ ਹੀ ਚਲੋ ਅਸੀਂ ਪਹਿਲਾਂ ਫਰੈਸ਼ ਹੋ ਜਾਈਏ ਫੇਰ ਅਸੀਂ ਆਰਾਮ ਨਾਲ ਬੈਠਾਂਗੇ ਉਹ ਹੋਰ ਨੁਕਸਾਨ ਕਰਦਾ ਸਰੀਰ ਨੂੰ
ਹਾਂਜੀ।
ਗਰਮੀ ਵੀ ਕੀ ਕਰੇ ਇਨਸਾਨਾ ਦੀ ਗਲਤੀਆਂ ਸਾਰਿਆਂ ਨੂੰ ਭੁਗਣੀਆਂ ਪੈ ਰਹੀਆਂ ਜੀ।
ਸਹੀ ਗੱਲ ਹੈ ਜੀ ਇਨਸਾਨਾਂ ਦੀ ਗ਼ਲਤੀ ਹੈ।
ਜਾਨਵਰ ਵੀ ਭੁਗਤਦੇ ਪਏ ਹੈ ਇਨਸਾਨ ਵੀ ਭੁਗਤਦੇ ਪਏ ਹੈਂ।
ਜਾਨਵਰ ਪਤਾ ਨੀ ਕਿਵੇਂ ਰਹਿੰਦੇ ਨੇ ਇੰਨੀ ਗਰਮੀਆ 'ਚ।
ਹਾਂਜੀ ਬਿਲਕੁਲ ਦੇਖੋ ਕਿੰਨੇ ਪੇੜ ਕੱਟਦੇ ਇਹ ਨਾ ਹਨਾ ਕਿੰਨਾ ਕੁਛ ਹੋ ਗਿਆ ਉਹ ਵਿਚਾਰੇ ਜਿਹਨਾਂ ਨੇ ਆ ਲੈਣੇ ਆ ਉੱਥੇ ਰਹਿੰਦੇ ਸੀਗੇ ਹੁਣ ਤਾਂ ਕਦੇ ਕੋਈ ਚਿੜੀਆਂ ਨਹੀਂ ਦੇਖੀਆਂ ਕਦੇ ਤੋਤੇ ਨੀ ਦੇਖੇ ਕਦੇ ਕੋਈ ਕਾਂ ਤੱਕ ਨਹੀਂ ਦੇਖੇ। ਬਨਾ ਬਨੇਰ ਹਾਂਜੀ ਹੈ ਹੀ ਨਹੀਂੀ ਕਿੱਥੇ ਕੋਈ ਹੈ ਹੀ ਨੀ ਚੀਜ਼ ਚ ਬਣਣਾ ਸਵੇਰੇ ਸਵੇਰੇ ਅਰਲੀ ਮੋਰਨਿੰਗ ਉੱਠਣਾ ਚਿੜੀਆਂ ਦੀ ਇੰਨੀ ਸੋਹਣੀ ਆਵਾਜ਼ ਆਉਣੀ ਸਾਰਿਆਂ ਦੀ ਇੰਨੀ ਸੋਹਣੀ ਆਵਾਜ਼ ਲੱਗਣੀ ਏ ਹੁਣ ਤਾਂ ਮਹਿਸੂਸ ਹੀ ਨਹੀਂੀ ਹੁੰਦਾ ਵੀ ਸਵੇਰੇ ਸਾਢੇ ਪੰਜ ਛੇ ਵਜੇ ਕਿਸ ਦੀ ਆਵਾਜ਼ ਵੀ ਹੈਗੀ
ਸਾਡੀ ਗਲੀ ਵਿਚ ਪੇੜ ਹੈਗਾ ਸੀ ਪਿੱਪਲ ਦਾ ਉਹ ਕੱਢ ਤਾ ਉਹ ਨੇ ਹੁਣ ਇੰਨੀ ਧੁੱਪ ਪੈਂਦੀ ਸਾਡੇ ਘਰ ਚ
ਹਾਂਜੀ ਪੀਪਲ ਦਾ ਪੇੜਸ ਕੋਈ ਨਹੀਂੀ ਕੱਟਦਾ
ਹਮ ਉਹ ਸਾਡੀ ਗਲੀ ਹਮ ਉਹ ਸਾਡੀ ਗਲੀ ਚ ਨਾ ਉਹ ਦਿੱਕਤਦ ਉਦੇ ਸੀ ਨਾ ਉਹ ਉਹਨਾਂ ਨੇ ਮਕਾਨ ਬਣਾਉਣਾ ਸੀ
ਉਸ ਕਰਕੇ ਫੇਿਰ ਉਹਨਾ ਨੂੰ ਕੱਢਣਾ ਪਿਆ ਪਹਿਲੇ ਸਾਨੂੰ ਇੰਨੀ ਗਰਮੀ ਨਹੀਂ ਲੱਗਦੀ ਸੀ ਹੁਣ ਸ ਉਹ ਪੀਪਲ ਦਾ ਪੇੜ ਹਟ ਕੇ ਸਾਰੀ ਧੁੱਪ ਸਾਡੀ ਛੱਤ ਰਹਿੰਦੀ ਹੁਣ
ਹਾਂਜੀ ਉਹ ਤਾਂ ਹੈ ਹੈ ਜੀ ਉਹ ਤਾਂ ਹੈ ਅੱਜ ਕੱਲ੍ਹ ਦੇਖੋ ਸਾਰੇ ਘਰ ਵੀ ਬੰਦ ਹੈ ਸਾਰਿਆਂ ਦੇ ਘਰ ਅੱਜ ਕੱਲ੍ਹ ਨਾ ਕਵਰ ਕੀਤੇ ਹੁੰਦੇ ਆ ਉਹ ਖੁੱਲੇ ਤੇ ਹੈ ਹੀ ਨਹੀਂੀ ਅੱਗੇ ਵਿਹੜਾ ਹੁੰਦਾ ਸੀ ਹਨਾ ਬਰਾਂਡੇ ਹੋਣਾੇ ਥੇ ਬਹਿ ਜਾਣਾ ਵਿਹੜਾ ਹੋਣਾ ਮੰਜੇ ਡਾਲ ਲੈਣੇ ਨ ਜੀ ਨ ਹੁਣ ਤਾਂ ਹੈ ਨਹੀਂ
ਉਹੀ ਤੇ ਹੁਣ ਤੇ ਕਲਾਈਮੇਟ ਅਲੱਗ ਦਾ ਹੋ ਗਿਆ ਹੈ
ਕਲਾਈਮੇਟ ਇਵੇਂ ਹੋ ਗਿਆੁਣ ਸਰਦੀਆਂ 'ਚ ਦੇਖੋ ਸਰਦੀ ਇੰਨੀ ਨਹੀਂ ਪੈਂਦੀ ਮਹਿਸੂਸ ਨਹੀਂ ਹੁੰਦੀ ਸਰਦੀਆਂ ' ਕੋਈ ਮੋਟੇ ਕੱਪੜੇ ਪਾ ਪਾਏ ਜਾਏ ਆ
ਹਮ ਸਰਦੀਆਂ ਜੀ ਵਧੀਆ ਵੀ ਹੁੰਦੀਆਂ ਨੇ ਗਰਮੀਆਂ ਬੜੀ ਗੰਦੀ ਹੁੰਦੀਆਂ ਨੇ ਬੰਦਾ ਕੰਮ ਕਰੇ ਸਰੀਰ ਕਮਜ਼ੋਰੀ ਆਉਂਦੀ ਹੈਵੇ
ਹਾਂਜੀ ਹਾਂਜੀ ਸਰਦੀਆਂ ਤਾਂ ਚਲੋ ਜੀ ਬਹੁਤ ਸੋਹਣਾ ਨਿਕਲ ਜਾਂਦੀਆਂ ਥੋੜਾ ਵ ਦੋ ਕੱਪੜੇ ਵੱਧ ਪਾ ਲਏ ਬੰਦਾ ਹਾਂਜੀ ਫੁੱਲ ਜੀ ਫੁੱਲ ਸਾਰਾ ਦਿਨ ਬਿਲਕੁਲ ਬਿਲਕੁਲ ਨੀ ਆਉਂਦਾ ਜ ਕੰਮ ਵੀ ਸੋਹਣਾ ਹੋ ਜਾਂਦਾ ਹੈ ਖਾਧਾ ਪੀਤਾ ਵੀ ਸੌਣਾ ਜਾਂਦਾ ਬੱਚੇ ਵੀ ਖੁਸ਼ ਰਹਿੰਦੇ ਹੈ
ਉਹੀ ਤੇ
ਹਾਂਜੀ ਹੋ ਤਾਂ ਹੈ
ਸਾਡੀ ਮੰਮੀ ਸਾਡੀ ਮੰਮੀ ਬਣਾਉਂਦੀ ਤੋਂਪਹਿਲੇ ਰੋਟੀ ਉਹਨਾਂ ਦੀ ਬੱਸ ਹੋ ਜਾਂਦੀ ਕਹਿੰਦੇ ਬੜੀ ਗਰਮੀ
ਸਾਰਿਆਂ ਦਾ ਇਹੋ ਹਾਲ ਹੈ ਜੀ ਗਰਮੀਆਂ ਦਾ ਕੀ ਕਹਿ ਦੇਖੋ ਆਦਮੀ ਹੈ ਹੁਣ ਆਦਮੀ ਦੁਕਾਨ ਤੇ ਜਾਣਗੇ ਕਮਾਉਣਗੇ ਤਾਂ ਹੀ ਫੇਰ ਹੋਏਗਾ ਉਨਾ ਉਹ ਦੇਖੋ ਗਰਮੀ ਤੁਹਾਡੇ ਲੋਕਾਂ ਨੂੰ ਵੀ ਹੈ ਨਾ ਉਹਨਾਂ ਨੂੰ ਵੀ ਗਰਮੀ ਉਹ ਵੀ ਸਟਰਗਲ ਹੈ ਛੇ ਬੱਚੇ ਦਾ ਸਕੂਲ ਜਾਣਾ ਨੇ, ਟਿਊਸ਼ਨ ਜਾਣਾ ਉਹਨਾਂ ਨੇ ਸਾਰਾ ਕੁਛ ਕਰਨਾ ਉਹ ਆਪਣੀ ਲਾਈਫ ਵਿੱਚ ਸਟਰਗਲ ਕਰਨਾ। ਪਏ ਹੈਗੇ, ਉਹਨਾਂ ਨੂੰ ਵੀ ਹੈਗਾ ਅਸੀਂ ਵਾਈਫ ਹਾਂ ਹਾਂਜੀ-ਹਾਂਜੀ, ਹੁਣ ਜਾਨਵਰ ਆ ਉਹ ਵਿਚਾਰੇ ਕੀ ਕਰਨ ਚਲੋ, ਅਸੀਂ ਤਾਂ ਫੇਰ ਵੀ ਪੱਖੇ ਪੁੱਖੇ ਥੱਲੇ ਬਹਿ ਜਾਂਦੇ ਹਾਂ ਕਿੱਥੇ ਬਹਿ ਗਏ। ਉਹ ਵਿਚਾਰੇ ਕਦੇ ਤੀ, ਛਾਂ ਲੱਭਦੇ ਕਦੇ ਕਿੱਥੇ ਛਾਂ ਲੱਭਦੇ ਬਚਾਰੇ
ਹਾਂਜੀ ਜੀ ਉਹੀ ਗੱਲ ਆ।
ਹਾਂਜੀ ਗਰਮੀ ਨਾਲ ਤਾਂ ਹੈ, ਹੀ ਬੜਾ ਬੁਰਾ ਹਾਲ ਜੀ ਕਲਾਈਮੇਟ ਚੇਂਜ ਹੀ ਬੜਾ ਹੋ ਰਿਹਾ। ਇੱਥੇ ਬਹੁਤ ਬਰਫ਼ ਪੈ ਰਹੀ ਹੈ ਕਿ ਤੇ ਬਹੁਤ ਠੰਢ ਪੈ ਰਹੀ ਹੈ। ਇੱਥੇ ਬਹੁਤ ਧੁੱਪ ਹੋ ਰਹੀ ਹੈ।
ਮੈਂ ਜੀ ਰਹਿ ਗਿਆ ਮੈਂ ਰਸ਼ੀਆ ਚ ਰਹਿ ਗਿਆ ਉੱਥੇ ਇੰਨੀ ਜੋ ਹੈਗੀ ਸੀ ਬਰਫ਼ ਉੱਥੇ ਸਤਾਰਾਂ ਅਠਾਰਾਂ ਮਾਈਨਸ ਰਹਿੰਦਾ ਡਿਗਰੀ ਮੈਂ ਇੱਥੇ ਆਇਆ ਗਰਮੀ ਚ ਮੇਰੇ ਕੋਲ ਬਰਦਾਸ਼ਤ ਨੀ ਹੈਗ ਰਹੀ ਇੱਥੇ ਦੀ ਗਰਮੀ
ਅੱਛਾ ਜੀ ਅੱਛਾ ਜੀ ਤੁਸੀਂ ਹੁਣੇ ਆਏ ਹੋਗੇ ਨਾ, ਹਾਂ ਬਸ ਠੀਕ ਹੈ ਜੀ ਉਹ ਨੈਚੁਰਲ ਤੁਹਾਡੀ ਹੈਬ ਉੱਧਰ ਦੀ ਬਣੀ ਹੋਈ ਹੈ ਜੀ,
ਹਾਂ ਉਹ ਹੁਣ ਥੋੜ੍ਹਾ ਸਹੀ ਲੱਗਿਆ ਮੈਨੂੰ ਕਿਉਂਕਿ, ਸ਼ੁਰੂ-ਸ਼ੁਰੂ, ਚ ਆਇਆ ਸੀ ਨਾ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਸੀ ਘਰ
ਹਾਂਜੀ-ਹਾਂਜੀ, ਨਹੀਂ ਦੇਖੋ ਜਿਹੜਾ ਬੰਦਾ ਮਾਈਨਸ ਡਿਗਰੀ ਚ ਰਹਿ ਕੇ ਕ ਰਿਹਾ ਹੋਵੇ ਤਾਂ ਨੈਚੁਰਲ ਹੈ ਕਿ ਉਹਨਾਂ ਸਰੀਰ ਉੱਧਰ ਦਾ ਹੈਕਚੁਅਲ ਹੋਇਆ ਪਿਆ। ਹਨਾ ਤੁਸੀਂ, ਕਦਮ ਇੰਨੀ ਮਾਈਨਸ ਆਦੇ ਜਾਂਦੇ ਸੀ, ਇੱਥੇ ਫੋਰਟੀ ਫਾਈਵ ਡਿਗਰੀ ਦੇ ਵਿੱਚ ਬਹਿਣਾ
ਹਮ ਮੈਂਰਾ ਤੇ ਪਰੇਸ਼ਾਨ ਹੋ ਗਿਆ ਸੀ, ਬੜਾ ਜ਼ਿਆਦਾ
ਹਾਂਜੀ-ਹਾਂਜੀ ਨੀ ਦੇਖੋ, ਜੀ ਇਹ ਸਰੀਰ ਦੇ ਨਾਲ-ਨਾਲ, ਆਪੇ ਪੇ ਖ਼ਰਾਬ ਹੋਣਾ। ਫੇਰ, ਗਰਮੀ ਨਾਲ ਦਿੱਲੀ ਵੀ ਨੀ ਕਰਦਾ ਫਰ ਬੰਦਾ ਕਿੱਥੇ ਜਾਂ ਹੁਣ ਇਹਨੇ ਚਿਰਾ ਬਾਅਦ ਆਇਆ। ਆਪਣੀ ਕੰਟਰੀ ਦੇ ਵਿੱਚ ਆਪਣੀ ਫੈਮਿਲੀ ਚ ਬੰਦੇ ਨੂੰ ਹੁੰਦਾ ਵੀ ਸ਼ੌਕ ਹੁੰਦਾ ਹੈ ਵੀ। ਕਿਥੇ ਜਾਇਆ ਈ ਐ। ਮਿਲੇ ਆਈਏ ਉਹ ਫਿਰ ਦਿਲ ਈ ਨੀ
ਫੇਰ ਦਿਲ ਵੀ ਨੀ ਕਰਦਾ, ਕਿਤੇ ਜਾਣ ਨੂੰ।
ਗਰਮੀ ਬੜੀ ਹੋ ਗਈ ਆ ਨਾ ਜੀ।
ਹੋਰ ਤਾਂ ਕੀ ਗਰਮੀ ਬਹੁਤ ਆ।
ਹਾਂ।
ਤਾਂਕਿ ਹੁਣ ਬੱਚੇ ਹੋਲੀਡੇ ਆ, ਚਲੋ ਥੋੜਾ ਕੇਅਰਲੇਸ ਸਕੂਲ ਜਾਂਦੇ ਥੋੜਾ ਹੈਗਾ ਉਹਨਾ ਅਰਲੀ ਮੋਰਨਿੰਗ ਸ਼ਰੂ ਉਠ ਕੇ ਪਹਿਲੇ ਇੰਨਾ ਨਾ ਲੱਗਦਾ ਵਿਚਾਰੇ ਆਉਂਦੇ ਆ, ਸਕੂਲੋਂ ਦੀ ਆਂਦੇ ਥੱਕੇ ਟੁੱਟੇ, ਫਿਰ ਜਾਂਦੇ ਟਿਊਸ਼ਨ ਹੋ ਜਾਂਦੀ ਇਹਨਾਂ ਦੀਆਂ। ਫੇਰ ਗੇਮਸ ਹੋ ਜਾਂਦੀਆਂ ਬਸ ਐਵੇਂ ਨਿਕਲ ਜਾਂਦਾ ਸਾਰਾ ਦਿਨ।
ਬੱਚਿਆਂ ਵਾਸਤੇ ਵੀ ਮੁਸ਼ਕਿਲ ਉਹਣਾ ਗਰਮੀਆਂ 'ਚ ਕਦੀ ਨਕਸੀਹ ਨਿਕਲ ਆਉਂਦੀ ਵਿ ਚਾਰੇ ਬੱਚੇ ਵੀ
ਉਹ ਗਰਮੀ ਦੇਖੋ ਜੀ ਇਫੈਕਟ ਤਾਂ ਕਰਦੀ ਹੈ ਨਾ, ਅੱਜ ਕੱਲ ਬੱਚਿਆਂ ਚ ਖੁਰਾਕ ਨਹੀਂ ਐ, ਹੈਲਥ ਹਾਂਜੀ ਮੇਨ ਤਾਂ ਹੈਲਥੀ ਹੈ ਨਹੀ ਇੰਨਾ, ਬੱਚਿਆਂ ਦਾ ਸਰੀਰ ਹੈਲਥੀ ਨਹੀਂ
ਹੂੰ ਹੂੰ, ਪਹਿਲੇ ਜ਼ਮਾਨੇ ਚ ਹੁੰਦਾ ਸੀ ਵਧੀਆ, ਸਰੀਰ ਬੱਚਿਆਂ ਦਾ ਸਟਰੋਂਗ ਅੰਦਰੋ।
ਅੱਗੇ ਦੇਖੋ ਜੀ ਖਾਣਾ ਵੀ ਕਿਹੜਾ ਹੁੰਦਾ, ਸਿੰਪਲ ਸਾਦਾ ਖਾਣਾ ਹੁੰਦਾ ਸੀਗਾ, ਮਾਂ ਪਿਉ ਨੇ ਜੋ ਬਣਾ ਤਾ ਹਾਂਜੀ, ਮਾਂ ਪਿਉ ਨੇ ਜੋ ਖਾਧਾ ਬਿਲਕੁਲ ਜੀ ਬਿਲਕੁਲ, ਅੱਗੇ ਉਵੇਂ ਗਰਮੀ ਹੋਣੀ ਕੱਚੇ ਲੱੱਸੀਆਂ ਬਣਾ ਲੈਣੀਆਂ, ਵੈਸੇ ਹੀ ਪੀ ਲੈਣੀ, ਦਹੀਂ ਖਾ ਲੈਣਾ, ਗੋਂਦ ਜਿਹੜਾ ਮਾਂ ਪਿਓ ਨੇ ਸੇਕ ਕੇ ਰੱਖ ਜਾਣਾ ਗੂੰਦਕਤੀਰਾ ਖਾਣਾ ਤੁਸੀਂ, ਹਾਂਜੀ ਤੇ ਤਰਬੂਜ ਕੱਟ ਦੇਣੇ। ਅੰਬ ਰੱਖ ਦੇਣੇ ਠੰਡੇ ਪਾਣੀ ਚ ਵੀ ਕਈ ਖਾਣੇ ਆ, ਹੁਣ ਤਾਂ ਫਰੂਟ ਖਾ
ਹੈਲੋ।
ਕਦੀ ਬੱਚਿਆਂ ਦੀ ਫਰੂਟ
ਹਾਂਜੀ, ਸਹੀ ਗੱਲ।
ਉਹਨਾ ਫਿਰ ਤਾਂ ਹੀ ਸਰੀਰ ਫੇਰ ਬਰਦਾਸ਼ਤ ਨਹੀਂ ਕਰਦਾ ਨਾ ਬਈ, ਇਕਦਮ ਗਰਮੀ ਹੋ ਜਾਂਦੀ ਇੱਕਦਮ ਉਹਨਾਂ ਨੂੰ ਠੰਡ ਵੀ ਲੱਗਣ ਲੱਗ ਹਾਂਜੀ, ਹੁਣ ਜਿਵੇਂ ਤੁਸੀਂ ਆਏ ਉ ਇੰਨੀ ਡਿਗਰੀ ਨਾ ਮਾਈਨਸ ਡਿਗਰੀ ਚ ਉੱਥੇ ਦੀ ਤੁਸੀਂ ਉੱਧਰ ਦੇ ਹੈਪਚਲ ਹੋਏ ਪਏ ਹੋ। ਤੁਸੀਂ ਅ ਉੱਧਰ ਦੇ ਕਲਾਈਮੇਟ ਨਾ ਚੇਂਜ ਹੋਗੀ ਬੋਟ
ਹੂੰ, ਐਥੇ ਮੈ ਆਯਾ ਮੈਨੂੰ ਸਰੀਰ ਏਂਜਦਾ ਲੱਗਦਾ ਸੀ ਜਿਵੇ ਕੋਛ ਹੋ ਰਿਆ ਅੰਦਰੋਂ ਜੈਵੇਂ ਗਰਮੀ ਲਗਦੀ ਏਨਾ ਸ਼ ਸ਼ਰੀਰ ਨੂੰ।
ਹਾਂਜੀ-ਹਾਂਜੀ।
ਓਵੇਂ ਈ ਹੁੰਦੈ ਬਸ ਐਹੀ ਹੈ ਨਾ ਜੀ ਕਲਾਈਮੇਟ ਦੇ ਸਾਬ ਨਾਲ ਐਸ ਸਾਬ ਨਾਲ ਚੱਲਣਾ ਪੈਂਦਾ ਬੰਦੇ ਨ।
ਦੇਖੋ ਹੁਣ ਤਾਂ ਕਲਾਈਮੇਟ ਨ ਬਚ ਕਲਾ ਇੰਡੀਆ ਨੀ ਮਅ ਆਲ ਕੰਟਰੀ ਚ ਪ੍ਰੋਬਲਮ ਆ ਰੀ ਆ। ਹੁਣ ਜੇੜੇ ਬੱਚ ਹੁਣ ਆਸਟ੍ਰੇਲੀਆ ਦੇਖ ਲੋ‌। ਆਸਟ੍ਰੇਲੀਆ ਚ ਵੀ ਕੈੰਦੇ ਧੁੱਪ ਬੌਤ ਪੈਂਦੀ ਐ, ਹੈਨਾ ਬਈ ਬੌਤ ਬੌਤ ਗਰਮੀ ਆ ਉਤੇ। ਬਈ ਜਿਵੇ ਹੁੰਦੀ ਐ ਬੌਤ ਜਬ ਰਦਸਤ ਹੁੰਦੀ ਐ। ਕਨੇਡਾ ਦੇ ਵਿੱਚ ਵੀ ਈਵੇਂ ਈਆ, ਮਤਬ ਹੁਣ ਉੱਥੇ ਲੋਕੀ ਨਾ ਵੀ ਤਪਸ਼ ਔ ਵੀ ਕੈੰਦੇ ਵੀ ਸਾਨੂੰ ਔ ਲੋਕਾਂ ਨੂੰ ਹਲੇ ਹੈਬਿਟ ਨਹੀਂ ਹੈ, ਜਿਵੇਂ ਰਸ਼ੀਆ ਲੋਕਾਂ ਨੂੰ ਹੈਬ ਬਿਨ ਨੀ ਐ, ਕਿ ਹਾਂ ਵਈ ਐਥੇ ਧੁੱਪ ਕਿਵੇਂ ਐ। ਔ ਬਰਦਾਸ਼ ਨੀ ਕਰ ਪਾਂਦੇ।
ਨਾ ਔਈ ਗੱਲ
ਹਾਂਜੀ। ਆਪਣੇ ਇੰਡੀਆ ਦੇ ਲੋਕੀ ਵੀਨੀ ਬਰਦਾਸ਼ ਕਰਵਾਦੇ ਬਸ ਹੁਣ ਅੱਜ-ਕੱਲ ਦੇ ਬੱਚੇ ਤਾਂ ਵੈਸ ਵੀ ਨੀ ਬਰਦਾਸ਼
ਔਹੀ ਤੇ ਜੀ ਸਾਡੇ ਔਥੇ ਤੇ ਜੀ ਸਾਡੇ ਰਸੀਏ ਚ ਔਥੇ ਸ ਸਿਰਫ ਗਰਮੀ ਹੁੰਦੀ ਨਾ ਅਠਾਈ ਉਨੱਤੀ ਡਿਗਰੀ ਤੋਂ ਉੱਪਰ ਨੀ ਜਾਂਦਾ ਟੈਂਪਰੇਚਰ।
ਹਾਂਜੀ-ਹਾਂਜੀ। ਠੀਕ ਹੈ ਜੀ, ਰਸ਼ੀਆ ਕੰਟ ਪੇ ਬਹੁਤ ਵਧੀਆ।
ਹੂੰ, ਔਥੇ ਪਤਾ ਕੀ ਏ ਠੰਢਕ ਹੈਗੀ ਏ, ਜੈਦਾ ਗਰਮੀ ਨੀ ਹੈ। ਹਾਂਜੀ।
ਚਲੋ ਵਧੀਆ ਹਾਂਜੀ। ਚਲੋ ਜੀ, ਕੰਮ ਕੰਮਾਂ ਨਾਲ ਈ ਭਾਗ ਐ।
ਹਾਂ, ਔ ਤੇ ਹੈ ਈ ਬਿਨਾਂ ਕੰਮ ਤੋਂ ਬੰਦਾ ਜ਼ੀਰੋ ਹੈਗਾ ਪੈਸੇ ਦੀ ਵੈਲਿਊ ਹੈਗ ਵੀ ਅਜ ਦੇ ਟਾਈਮ ਚ।
ਬਿਲਕੁਲ ਜੀ ਬਿਲਕੁਲ, ਹੁਨਰ ਹੈਗਾ ਔ ਸਾਰੇ ਨਾਲੋ ਵਧੀਆ ਸੀ। ਸਾਡੇ ਅੰਦਰ ਕੋਈ ਸਕਿੱਲ ਹੈਗੀ ਆ ਬੈਸਟ ਐ। ਐਜੂਕੇਸ਼ਨ ਚਲੋ ਵੱਖਰੀ ਥਾਂ ਤੇ ਐ ਬਈ ਪੜ੍ਹਿਆ ਲਿਖਿਆ ਬੱਚੇ ਨੂੰ ਪੜ੍ਹਿਆ ਲਿਖਿਆ ਹੋਣਾ ਚਾਹੀਦੈ। ਕੋਈ ਫੋਮ ਭਰਨੈ ਜਾ ਆਪਾਂ ਕਿਸੇ ਨਾਲ ਗੱਲ ਕਰਨੀ ਆ ਹਨਾ ਬਟ ਜਿਹੜੀ ਸਕਿੱਲ ਹੈ ਨਾ ਮਤਲਬ ਉਹ ਬੰਦਾ ਕਿੱਥੇ ਨੀ ਮਾਰ ਖਾ ਸਕਦਾ ਉਹ ਕਿੱਥੇ ਨੀ ਮਾਰ ਸਕਦਾ ਭਾਵੇਂ ਉਹ ਦੋ ਚਾਬੀਆਂ ਚਲਾਣੀਆਂ ਆਉਂਦੀਆਂ ਹੋਣ ਮਕੈਨਿਕ ਦੀਆਂ ਸਿਲਾਈ ਆਉਂਦੀ ਹੋਵੇ ਜਾਂ ਕੋਈ ਵੀ ਮਤਲਬ ਸਕਿੱਲ ਅੱਛਾ ਹੋਵੇ ਬੱਚਾ ਦੇ ਹੱਥ ਵਿੱਚ
ਹਾਂਜੀ ਓਹੀ ਗੱਲ ਆਹ ਇੰਡੀਆ ਚ ਜੀ ਕੰਮ ਵੀ ਤੇ ਘੱਟ ਹੈਗਾ ਨਾ ਜੀ ਤਨਖਾਹ ਇੰਨੀ ਨਹੀਂ ਮਿਲਦੀ ਦਸ ਪੰਦਰਾਂ ਹਜ਼ਾਰ ਰੁਪਏ ਤਨਖਾਹ ਹੈਗੀ ਬਾਹਰ ਚਲੋ ਬੰਦਾ ਸੋਹਣੇ ਪੈਸੇ ਤੇ ਕਮਾਦਾ
ਹਾਂਜੀ ਹਾਂਜੀ ਦੇਖੋ ਇਹ ਨਾ ਮੈਂ ਤਾਂ ਕਹਿੰਦੀ ਦੇਖੋ ਬਾਹਰਲੀ ਕੰਟਰੀ ਸਾਡੇ ਵੀ ਹੈਗੇ ਆ ਸਾਰੀ ਚਲੋ ਉਹ ਗੱਲ ਵੱਖਰੀ ਡਿਫਰੈਂਟ ਹੈ ਸਕਿੱਲ ਮੈਂ ਕਹਿੰਦੀ ਯਾਰ ਹੈ ਨਾ ਕਿਸੇ ਬੱਚੇ ਬੱਚੇ ਦੇ ਅੰਦਰ ਜਾਂ ਕਿਸੀ ਵੀ ਇਹੋ ਜਾ ਅੱਛਾ ਉਹ ਭਾਵੇਂ ਕਿੱਥੇ ਵੀ ਕੰਟਰੀ ਚ ਚੱਲਿਆ ਜਾਵੇ ਉਹਨੇ ਕਮਾ ਲੈਣਾ
ਹਾਂ ਉਹ ਤੇ ਹੈਈ ਐ ਜੀ
ਉਹਨੇ ਆਪਣੀ ਰੋਜ਼ੀ ਰੋਟੀ ਸੋਹਣੀ ਵਾਹਿਗੁਰੂ ਵੱਲੋਂ ਚਲਾ ਦੇਣੀ ਨਹੀਂ ਇਹੋ ਜਿਹੀ ਗੱਲ ਨੀ ਆ ਹੁਣ ਦੇਖੋ ਮਕੈਨਿਕਲ ਨੇ ਦੋ ਚਾਬੀਆਂ ਵੀ ਕਿੱਥੇ ਹੋਣ ਜਿੱਥੇ ਮਰਜ਼ੀ ਟਾਇਰ ਖਰਾਬ ਹੋਵੇ ਜਿੱਥੇ ਉਹਨੂੰ ਆ ਦਾ ਹੋਏਗਾ ਤਾਂ ਉਹ ਤਾਂ ਹੀ ਚੇਂਜ ਕਰੂਗਾ ਜਾਂ ਜਿਸ ਬੰਦੇ ਨੂੰ ਨੌਲੇਜ ਹੀ ਨਹੀਂ ਹੈ ਵੀ ਚਾਬੀ ਘੁਮਾਉਣੀ ਕਿਵੇਂ ਹੈ ਟਾਇਰ ਬਦਲਣਾ ਕਿਵੇਂ ਹੈ ਉਹ ਕਿਵੇਂ ਕਰ ਲੂਗਾ
ਸਹੀ ਗੱਲ ਹੈ ਜੀ
ਹਨਾ ਹੁਣ ਹੁਣ ਰੋਟੀ ਤਾਂ ਹੀ ਵੇਲੀ ਜਾਊਗੀ ਜੇ ਅਸੀਂ ਵੇਲਣਾ ਸਾਨੂੰ ਵੇਲਣਾ
ਹਾਂ ਉਹ ਤੇ ਹੈਹੀ ਹੈ ਜੀ ਹਰ ਚੀਜ਼ ਸਿੱਖਣੀ ਪੈਂਦੀ
ਜਦ ਸਾਨੂੰ ਵੇਲਣਾ ਹੀ ਰੋਟੀ ਰੋਟੀਆਂ ਕਿਥੋਂ ਬਣਣਗੀਆਂ
ਸਹੀ ਗੱਲ
ਉਹ ਸਕਿੱਲ ਚੀਜ਼ ਹੈ ਵੀ